ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਠੀਕ ਐ ਜੀ, ਤੁਸੀਂ ਦੱਸੋਂ।
ਵਧੀਆ।
ਹੋਰ ਕੀ ਕਰਦਾ ਸੀ?
ਕੁਛ ਨੀ ਪਿਆ ਸੀ ਹੁਨ ਬਸ ਨੀਂਦ ਆਈ ਜਾਂਦੀ ਐ ਇਤੋਂ ਬਾਅਦ ਯਸ ਕਦੋਂ ਦਾ, ਥੱਕ ਗਏ।
ਠੀਕ ਐ। ਹੋਰ ਘਰੇ ਕਿਵੇਂ ਹੂੰ ਹੂੰ। ਟਾਈ ਬੈਰੀ
ਹੋਰ ਪੈ ਗਏ ਬਸ ਅਸੀਂ ਰਹਿੰਦੇ ਹਾਂ।
ਠੀਕ ਹੈ ਬੱਚੇ ਬੱਚੇ।
ਹਾਂ।
ਹੂੰ ਹੋਰ
ਹੋਰ ਵਧੀਆ
ਹੂੰ ਹੂੰ
ਓ ਸੱਚ ਸੌਡੀ ਬੈਟਰੀ ਵਾਲੀ ਸਕੂਟਰੀ ਵਧੀਆ ਚੱਲਦੀ ਏ।
ਹਾਂ-ਹਾਂ, ਤੁਅਡੀ ਕਿਵੇਂ ਚਲਦੀ ਆ।
ਸਾਡੀ ਤਾਂ ਵਧੀਆ, ਚਾਰਜ ਅਹ ਸਾਰੇ ਰੋਜ਼-ਰੋਜ਼ ਚਲਾਣੇ ੳ, ਸਾਰੀ ਰਾਤ ਲੱਗੀ ਰੇਂਦੀ ਆ।
ਰਾਤ ਕਿ ਦਿਨੇ ਵੀ ਲਗ ਲਾਉਣੀ ਪੈਂਦੀ ਐ, ਹੁਣ ਚੱਲਦੀ ਜਾਦਾ।
ਹਾਂ, ਅਏਂ ਤਾਂ ਸਾਡੀ ਤਾਂ ਆਪ। ਸੱਚ ਭਈ ਸਾਡੀ, ਲੈ ਤੈਨੂੰ ਦੱਸਾਂ ਇੱਕ ਹੋਰ ਗੱਲ
ਹੂੰ
ਏਕ ਦਿਨ ਹੈ ਹਨੇਰੀ ਆਈ ਬਾਲੀ ਏਥੇ
ਬਾਡੀ ਭੈੜੀ ਹਨੇਰੀ ਸੀ ਤੇ ਬਈ ਸਕੂਟਰੀ ਵੇੜੇ ਚ ਖੜੀ ਸੀ। ਤੇ ਬਈ ਓਨੇ ਤਾਂ ਪਲਟਾਤੀ ਸਕੂਟਰੀ ਨੇੇਰੀੇ ਨੇ ਤਾਂ।
ਅੱਛਾ।
ਤੇ ਓ ਦੂਜੇ ਪਾਸੇ ਵੱਜੀ ਤੇ ਓਦਾ ਬ੍ਰੇਕ ਹੀ ਟੁੱਟ ਗਿਆ ਏਕ।
ਅੱਛਾ।
ਹੋਰ ਯਾਰ ਬੜਾ ਔਖਾ ਹੋਯਾ ਪਿਆ ਬ੍ਰੇਕ, ਹੈਂ।
ਤਾਰ ਟੁੱਟ ਗੀ।
ਤਾਰ ਨਈ ਓ ਜਦੋਂ ਬਰੇਕ ਨੀ ਹੁੰਦਾ ਓਹੀ ਟੁੱਟ ਗਿਆ।
ਅੱਛਾ ਫੇਰ ਨਵਾਂ ਪੈਜੂ ਗਰੰਟੀ ਚ ਹੋਊਗਾ ਹਲੇੇ ਤਾਂ।
ਗਰੰਟੀ ਛੇ ਮਹੀਨਿਆਂ ਦੀ ਸੀ, ਇਹਨੂੰ ਸਾਲ ਤੋਂ ਉੱਤੇ ਹੋ ਗਿਆ ਲੈਦ ਗਰੰਟੀ ਤਾਂ ਕੇੜੀ ਆ। ਮੈਂ ਤਾਂ ਨਵਾਂ ਹੀ ਲਵਾਉਣਾ ਪਊ ਹੁਣ ਕਿੰਨਾ ਟੇਮ‌ ਹੋ ਗਿਆ। ਝਾਂਸੀ ਦੂਰ ਏ ਮਾੜੀ ਰਮਦਤਾ ਕ ਜਾਣ ਦੀ ਘੌਲ ਹੋ ਜਾਂਦੀ ਕਿਨੇ ਵਾਰੀ ਕੇਹ ਤਾਂ ਮੈਨੂੰ ਲੱਗਦਾ ਮਹੀਨੇ ਤੋਂ ਉੱਤੋਂ ਹੋ ਗਿਆ। ਥੇ ਹੋ ਗਿਆ ਬ੍ਰਰੇਕ ਟੁੱਟੇ ਨੂੰ ਇੱਕ ਬ੍ਰੇਕ ਨਾਲ ਹੀ ਲਈ ਫਿਰਦਾ ਨੂੰ ਲਵਾਉਣ ਆਦਾ ਵੀ।
ਚੱਲ ਲਵਾਲਾ।
ਹੋਰ ਨਾਲ ਏਦੀ ਸੱਚ ਬੈਟਰੀਆਂ ਦੀ ਸਰਵਿਸ ਵੀ ਕਰਾਉਣੀ ਹੁੰਦੀ। ਅਸੀ ਤੇ ਏਕ ਵਾਰੀ ਵੀ ਨੀ ਕਰਵਾਈ ਆਆ। ਅਸੀਂ ਤਿੰਨ-ਚਾਰ ਮਹੀਨੇ ਦੇ ਕਰਰਾ ਦੇ ਓਵੀ ਨੀ ਕਰਾਈ ਹੈਗੀ।
ਸਰਵਿਸ ਵਿੱਚ ਕੀ ਹੁੰਦਾ?
ਹੈਂ।
ਕੀ ਹੁੰਦਾ ਸਰਵਿਸ 'ਚ।
ਬਸ ਓ ਬੈਟਰੀਆਂ ਏਧਰ ਉਧਰ ਕਰ ਦਿੰਦੇ ਜਿਵੇਂ ਜੇੜੀ ਪ ਪਏ ਜਿਵੇਂ ਬੈਟਰੀ ਦੀ ਜਗਾ ਐਕਸਚੇਂਜ ਕਰ ਦਿੰਦੇ ਆ। ਓ ਕੇਂਦੇ ਵੀ ਵਧੀਆ ਚੱਲਣ ਲੱਗ ਜਾਦੀਆਂ ਆਏ ਜੇ ਕੁਛ।
ਹਾਂ ਓਦੇ ਨਾਲ ਨਈ ਨਾ ਫੇਰ ਓ ਜੰਮ ਜਾਂਦੀ ਏ ਏਕ ਥਾਂ ਤੇ। ਚਿਪ ਜਾਂਦੀਆਂ ਨੇਗੀਆਂ ਓਦੇ ਨਾਲ ਫਿਰ ਸਹੀ ਰਹਿੰਦੀਆਂ ਨੇ।
ਬੈਟਰੀਆਂ ਨੂੰ ਪੰਜ ਵਿਲਾਸ। ਕਰਤਾ ਲਾਸਟੱਲ ਨ ਪੈ ਜੇ ਉਹ ਜੋਤ ਕਰਾ ਕੇ ਲੈ ਸੀ ਓ ਕਰਾ। ਕਰਾਕੇ ਲਿਆਯਾ ਸੀ ਦੋਸਤ ਨੂੰ ਕੇਣਾ ਸ
ਹਾਂ, ਫਿਰ ਤੂੰ ਫਿਰ ਕਰਾ ਲਿਆ ਈ ਨਾ ਤੂੰ ਵੀ।
ਕਰਾ ਕੇ ਲਿਆਓ ਯਾਰ ਮੈਨੂੰ ਆਏ ਸੀ। ਡੈਡੀ ਨਾਲ ਵਾਗਜੇ ਨਾ ਓ ਡੈਡੀ ਦੇ ਹੁੰਦੇ ਤੋਂ ਵਧੀਆ ਕਾਮ ਕਰ ਦਿੰਦੇ ਆ ਗ।
ਹੂੰ।
ਨਈ ਤਾਂ ਇੰਨਾ ਸੀਰੀਅਸ ਜਾ ਹੀ ਲੈਂਦੇ ਹੈਗੇ।
ਹਾਂ, ਹੋਈ ਵੀ ਆ।
ਚੱਲ ਦੇਖਾਂਗੇ ਫੇਰ ਵੀ ਇਹਦੂ ਕਰਾਉਣਾ ਈ ਆ। ਕਾਮ ਏਯਾ ਏਕ ਕਦੇ ਹੁਣ ਟੱਪ ਆਇਆ ਥੱਲੋਂ ਨਿਕਲਿਆ ਪੈ ਨ ਨੱਠ ਨੁੱਠ ਕਮਜ਼ੋਰ ਹੋ ਗਏ ਵੀ ਕਮਜ਼ੋਰ ਜੀ ਹੈ।
ਹੂ।
ਚਲ, ਹੋਰ ਸੁਣਾ ਫੇਰ?
ਹੋਰ, ਤੂੰ ਦੱਸ?
ਕਿੱਥੇ ਕਮਰੇ 'ਚ ਪਈ ਆਂ?
ਹਾਂ-ਹਾਂ।
ਅੱਛਾ ਸਬਜੀ ਦੀ ਬਣਾਈ ਸੀ।
ਅਸੀਂ ਬਣਾਇਆ ਸੀਗਾ, ਕੱਦੂ ਬਣਾਇਆ ਸੀਗਾ।
ਉਹ ਅਸੀਂ ਆਲੂ ਪਕੌੜੇ।
ਠੀਕ ਹੈ, ਅਸੀਂ ਕੱਲ ਬਣਾਏ ਸੀਗੇ, ਆਲੂ ਪਾਕੌੜੇ ਸਵੇਰੇ
ਤੇ, ਯਾਰ ਸਬਜ਼ੀ ਸੱਚਾ ਅੱਜ ਕੱਲ ਆਲੂ ਹੀ ਬੇਕਾਰ ਆਉਣ ਲੱਗ ਗੇ ਹੋਏ ਜਮੀ ਸੜੇ ਜੇ
ਹਾਂ, ਵਿੱਚ ਵਿਚ ਆ ਜਾਂਦੀ ਆ।
ਨਹੀਂ ਸਾਡੇ, ਤੇ ਦੋ ਤਿੰਨ ਗੁਆਂਢੀਆਂ ਨੇ। ਕੇਸ ਹੋ ਗਿਆ। ਆਲੂ ਜਿਹੜੇ ਵੀ ਆਉਂਦੇ ਨੇ ਭੰਨੇ ਹੀ ਨਹੀ ਜਾਦੇ ਪੱਥਰ ਹੀ ਆਉਂਦੇ। ਜਮਾਂ, ਸੜੇ-ਸੜੇ, ਆਲੂ। ਹੋਰ, ਯਾਰ ਅੱਜ ਆਲੂਆਂ ਦੇਖ ਆਲੂਆਂ ਦੇ ਸੰਤਾਂ ਨੇ ਅੱਜ ਆਲੂ ਵਾਲੇ ਪਰੌਂਠੇ ਬਣਾਏ, ਤੇ ਭਾਈ ਉਹ ਆਲੂ ਬਾਲੇ ਤੇ ਉਹ ਭੰਨੇ ਹੀ ਨਾ ਜਾਣ ਜਮੀ ਬੇਕਾਰ ਬਣ ਗਿਆ। ਆਲੂ ਵਾਲੇ ਪਰੌਂਠੇ ਦਾ ਸਵਾਦ ਹੀ ਗੱਲ ਗਿਆ।
ਅੱਛਾ, ਗਰਮੀ ਚ ਪਰੌਠ ਆਲੂ ਵਾਲੇ ਗਰਮੀ ਚ ਪਰਠੇ--ੇ
ਉਹ, ਮਾਈ ਗੋਡ। ਪਰਾਂਠੇ ਚੰਗੇ ਨਹੀਂ ਹੁੰਦੇ। ਸਿਹਤ ਲਈ ਉਹ ਵੀ ਗਰਮੀਆਂ ਚ।
ਕਦੇ-ਕਦੇ, ਤਾਂ ਖਵਾਆ ਵੀ ਲੈਉਣੀ ਚਾਹੁੰਦੇ।
ਹੂ, ਫੇਰ ਵੀ ਤੁਸੀਂ ਤਾਂ ਰੋਜ਼ ਖਾਂਦੇ।
ਰੋਜ਼ ਤਾ ਨਹੀਂ ਮਤਲਬ, ਜੇ ਨਹੀਂ ਤੜਕੇ ਖਾਂਦੇ, ਯਾਰ ਕਿਉਂਕਿ, ਮੈਂ ਸੈਂਟਰ ਜਾਂਦਾ ਹੁੰਦਾ ਛੋਟਾ ਸਕੂਲ ਜਾਂਦਾ ਹੁੰਦਾ, ਤਾਂ ਕਰਕੇ ਬਸ ਉਦੋਂ ਪਕਾ ਲੈਂਦੇ ਆ। ਸਬਜ਼ੀ ਨਾਲ ਹੀ ਦਹੀਂ ਨਾਲ ਖਾਣਾ ਹੈਲਦੀ ਨਹੀਂ।
ਨਹੀਂ ਜੀ, ਫੇਰ ਵੀ ਖਾਨਾ ਤਾਂ ਪਰੌਂਠਾ ਆ, ਰੋਟੀ ਖਾਇਆ ਕੱਲ
ਰੋਟੀ, ਸਬਜ਼ੀ ਨਾਲ ਕਿਹੜਾ ਮੱਥਾ ਮਾਰੇ ਰੋਜ। ਮੈਂ ਤਾਂ ਇੱਕ ਦੋ ਇੱਕ ਦੋ ਪਰੌਂਠੇ ਖਾ ਕੇ ਪਰਰ ਹੋ ਜਾਨਾ ਆਂ। ਬਸ ਮੁੜ ਕੇ ਤਾਂ ਰੋਟੀ ਖਾਂਦੇ ਆ ਕੇ ਤਾਂ, ਆ ਕੇ ਤਾਂ ਰੋਟੀ ਖਾਂਦੇ ਆ। ਉਹ ਵੀ ਤੇ ਮੈਂ ਵੀ
ਹੂ।
ਉਹ ਘਟਾਵਾਗੇ। ਇੱਕ ਬਸ ਉਹ ਬਾਦ ਘਿਓ ਵੀ ਅੱਜ ਕੱਲ ਮਾੜਾ ਹੀ ਆਉਂਦਾ। ਡਾਲਡਾ ਡੂਡਾ ਘਿਓ ਵੀ ਕਹਿੰਦੇ ਬੇਕਾਰ ਹੀ ਆ। ਹੈਨੀ ਚੱਜ ਦਾ
ਤੇ ਹੋਰ, ਉਹ ਤਾਂ ਹੈਗਾ ਹੀ ਆ। ਹੁਣ ਪਤਾ ਹੀ ਆ।
ਦੇਸੀ ਘਿਉ ਵਰਤ ਕਰੀਏ। ਉਹਦੇ ਨਾਲ ਤਾਂ ਨੀ ਕੁੱਛ ਹੁੰਦਾ, ਗਲ ਤਾ ਘਿਉ ਦੀ ਹੈ। ਪਰੌਂਠਾ ਨੀ ਮਾੜਾ ਵੀ ਤੇ ਘਿਓ ਮਾੜਾ, ਜੇ ਘਿਓ ਵਧੀਆ ਵਰਤਾਂਗੇ। ਫੇਰ ਤਾਂ ਵਧੀਆ ਹੀ ਆ। ਗੱਲ ਕਰਤਾ ਆ।
ਫੇਰ, ਵੀ ਤਲਿਆ ਤਾਂ ਜਾਂਦਾ ਹੀ ਆ।
ਹਾਂ, ਫੇਰ ਜੇ ਚੰਗੇ ਘਿਉ ਨਾਲ ਤਲੀ ਗਈ। ਫੇਰ ਤਾਂ ਵਧੀਆ ਹੀ ਹੋਊ।
ਫੇਰ ਹੁਣੇ, ਇੰਨਾ ਤਾਂ ਦੇਸੀ ਘਿਓ ਵੀ ਨੀ ਆਉਂਦਾ। ਘਿਓ ਕਿਹੜਾ ਥੋੜ੍ਹਾ ਲੱਗਦਾ ਆ।
ਹਾਂ, ਫਿਰ ਪਰੌਂਠੇ ਤੇ ਤਾਂ ਲ ਇੱਕ ਇੱਕ ਮੇਰੀ ਮਾਂ ਦਾ ਤਾਂ ਤੈਨੂੰ ਪਤਾ ਆ। ਜਿਹੜੀ ਚੀਜ਼ ਨੂੰ ਹੱਥ ਖੁੱਲੇ ਸੋਏ ਵਾਧੂ ਲਾਉਂਦੀ ਆ। ਫੇਰ
ਹੂ, ਦੇਸੀ ਘਿਓ ਤਾਂ ਕਿੱਥੇ ਪੂਰਾ ਹੁੰਦਾ।
ਦੇਸੀ ਘਿਓ ਤਾਂ ਮਹਿੰਗਾ ਹੀ ਬਾਲਾ ਹੋਗਿਆ, ਮੈਨੂੰ ਤਾਂ ਲੱਗਦਾ ਅੱਠ-ਨੌ-ਸੌ ਰੁਪਏ ਕਿੱਲੋ ਹੋਗਿਆ।
ਹੂੰ, ਸੱਤ ਕੁ ਸੌ ਤਾਂ ਹੋਊਗਾ। ਬਸ ਇੰਨਾ ਹੀ ਹੁੰਦਾ, ਉਹ ਛੇ, ਸੱਤ
ਹਾਂ ਪਤਾ ਨੀ ਵੱਧਦਾ- ਘੱਟਦਾ ਰਾ ਹੋਊ, ਮੈਨੂੰ ਤਾਂ ਪਤਾ ਨੀ। ਬਾਵਾ ਟੈਮ ਹੈਗਿਆ, ਸਚ ਦੁੱਧ ਕੀ ਰੇਟ ਆ, ਓ ਇੱਥੇ?
ਦੁੱਧ ਹੈਗਾਏ, ਸੱਤਰ ਆ। ਪਚੱਤਰ ਵੀ ਏ, ਵਿੱਚ-ਵਿੱਚ ਤਾ।
ਸਾਡੇ ਤਾਂ ਹੁਣ ਸੱਤਰ ਤਾਂ ਹੋਈ ਗਿਆ ਸੀ, ਹੁਣ ਪਚੱਤਰ ਵੀ ਕਰਤਾ ਇੱਕ-ਦੋ ਘਰਾਂ ਨੇ।
ਹਾਂ, ਕਰ ਰੱਖਿਆ, ਐਂ ਤਾਂ ਅੱਸੀ ਵੀ ਚੱਲੀ ਜਾਂਦਾ ਇੱਥੇ।
ਬਾਲਾ ਮਹਿੰਗਾ ਹੋਇਆ ਯਾਰ, ਇੰਨਾ ਤਾਂ ਨਜਾਇਜ਼ ਆ ਹਣਾ?
ਆਪਣਾ ਗੱਲ ਕਰ, ਸੱਤਰ ਈ ਆ।
ਹੂੰ, ਪਚੱਤਰ ਤਾ ਬਾਹਲਾ ਯਾਂ, ਤੇ ਅੱਸੀ ਵੀ ਆਂਏ ਤਾਂ ਫਿਰ
ਨਈ, ਫਿਰ ਸਾਰਾ ਕੁਛ ਹੀ, ਫਿਰ ਸਾਰਾ ਕੁਛ ਹੀ ਮਹਿੰਗਾ ਹੋਗਿਆ ਦਾਲਾਂ-ਦੂਲਾਂ।
ਸਮੇਂ'ਚ ਸੌ ਰੁਪਈਏ ਕਰ ਦੇਣਗੇ, ਦੁੱਧ ਨੂੰ ਵੀ ਹਣਾ।
ਹਾਂ, ਹੋਹੀ ਜਾਣਾ ਸਾਰਾ ਕੁਛ ਹੀ ਵਧੀ ਜਾਂਦਾ।
ਵੱਧਦਾ ਤਾ ਹੈਗਾ ਫੇਰ, ਵੀ ਉਹ ਦੁੱਧ ਮੈਂ ਤੇ ਜਮੀ ਨ ਸਰ ਹੈਗਾ, ਇੱਕ ਪਹਿਲਾਂ ਸਾਡੇ ਵੀ ''ਮੈਂ ਹੁੰਦੀਆਂ ਸੀ, ਉਹ ਤਾਂ ਠੀਕ ਆ ਲਗਦਾ ਸੀ ਹੁਣ ਜਦੋਂ ਆਪ ਲੈਨੇ ਆ, ਉਦੋਂ ਲੱਗਦਾ ਵੀ ਮਹਿੰਗਾ ਲਾਉਂਦੇ ਆ ਸਾਰੇ।
ਹਾਂ, ਆਈ ਹੁੰਦਾ।
ਪਰ ਆਂਏ ਆ, ਦੁੱਧ ਜਿਵੇਂ ਆਪਾਂ ਢੋਲ-ਢੂਲ ਆਲੇ ਤੋ ਲੈਂਨੇ ਆ, ਇਹ ਪਤਾ ਨੀ ਵਧੀਆ ਪਾਕੇ ਆਂਦੇ ਆ ਕਿ ਨਾ ਘਰਾਂ'ਚ ਤਾਂ ਚੱਲ ਆਪਾਂ ਲੈ ਲੀਏ ਤੇ ਕੋਈ ਗੱਲ ਨੀ, ਭਾਮੇਂ ਮਹਿੰਗਾ ਲਾ ਦੇਣਾ।
ਹੂੰ
ਹੂੰ, ਸੋਡੇ ਵੀ ਲੱਗੇ ਹੋਣਗੇ ਘਰ ਬਾਹਵਾ ਹੁਣ ਤਾਂ, ਕਿ ਨਹੀਂ।
ਨਹੀਂ, ਥੋੜੇ ਹੀ ਆ।
ਅੱਛਾ। ਹੁਣ ਕੰਮ-ਕੁੰਮ ਕਿੰਨਾ ਕੁ ਹੁੰਦਾ ਘਰੇ, ਕਦੋਂ ਕੁ ਵਿਹਲੇ ਹੋ ਜਾਂਨੇੇ ਓ?
ਕੰਮ ਬਹੁਤ ਜ਼ਿਆਦਾ।
ਅੱਛਾ।
ਸਾਰਾ ਦਿਨ ਬਿਜ
ਬੀਜੀ ਰਹਿੰਦੇਂ ਆ, ਬੀਜੀ।
ਖੇਤ ਦਾ ਹੀ ਵਾਹਵਾ ਹੋਇਆ ਪਿਆ।
ਅੱਛਾ ਜੀ। ਸਾਰਾ ਆਪ ਈ ਕਰਦੇ ਓਂ, ਇੱਕ ਤਾ
ਆਂ, ਤਾਂ ਹੁੰਦੇ ਆ ਬੰਦੇ ਵੀ।
ਅੱਛਾ।
ਫਿਰ ਵੀ ਆਪ ਨੂੰ, ਆਪ ਬਿਣਾ ਸਰਦਾ ਨੀ।
ਹਾਂ, ਇਹ ਤਾ ਹੈ।
ਹੂੰ।
ਉਹ ਵੀ ਕਹਿਣਾ ਸੀ ਮੇੈ ਲਾਗਿਆ ਸੀ, ਬਾਹਵਾ ਦਿਨ ਹਨਾ, ਨੌ ਤਰੀਕ ਨੂੰ ਬਾਗ ਗਿਆ ਸੀ, ਇੱਥੋਂ। ਜਦੋਂ ਮੈਂ ਅਸੀਂ ਗਏ ਆਂ, ਹਾਂ ਵੀ।
ਅਵੀ ਹਾਂ, ਹਫ਼ਤਾ ਲਾਗਿਆ ਮੈਨੁ ਲਗਦਾ।
ਨਹੀਂ, ਅ ਅਸੀਂ ਮਤਲਬ ਏਦੋਂ ਬਾਅਦ'ਚ ਹਫ਼ਤਾ ਲਾਗਿਆ, ਫਿਰ ਤਾ ਵਧੀਆ।
ਪਤਾ ਨੀ ਸਾਰਾ ਹਫ਼ਤਾ ਲਾਇਆ ਕੇ ਕਿਵੇਂ, ਮੇਰੇ ਧਿਆਨ'ਚ ਨੀ ਹੁਣ। ਭੁੱਲਗੀ ਮੈ।
ਠੀਕ ਆ।
ਹੂੰ,
ਉਹ ਕਿਵੇਂ ਆਰਸ਼ੀ ਠੀਕ ਐ ਉਹ ਕੀ ਕਰਦਾ ਹੁੰਦਾ ਹੁਣ ਸੱਚ।
ਉਹ ਫੁਨ ਕਰਦਾ ਏ।
ਕੰਮ ਤੇ ਲੱਗਿਆ ਹੋਇਆ।
ਹਾਂ।
ਠੀਕ ਆ।
ਡਿਲੀਵਰੀ ਕਰਦਾ ਪਾਰਸਲ ਦੀ।
ਅੱਛਾ ਉੱਥੀ ਐ ਕੰਮ।
ਹੂੰ-ਹੂੰ, ਪਿੰਡਾਂ ਚ ਨੇੜੇ-ਨੇੜੇ।
ਠੀਕ ਐ।
ਹੂੰ,
ਸੋਡੇ ਇੱਥੇ ਮੀਹ ਮੁਹ ਤਾਂ ਨੀ ਸੀ ਔਏ ਅੱਜ?
ਅੱਜ ਨਈ,
ਅੱਜ ਨੇਰੀ ਨੇਰੀ ਆਲਾ ਮੌਸਮ ਹੋਇਆ ਪਿਆ ਸੀ ਮੀਂ
ਥੋੜੇ ਜੇ ਵਿੱਚ ਬੱਦਲ ਜੇ ਤਾਂ ਹੋ ਜਾਂਦੇ ਸੀ ਮੀਂਹ ਤਾਂ ਨੀ ਆਇਆ ਹੈਗਾ, ਪਰਸੋਂ ਚੋਥੇ ਆਇਆ ਸੀਗਾ ਮੀਂਹ
ਅੱਛਾ, ਆ ਕੱਲ ਅੱਜ ਕਹਿੰਦੇ ਸੀ ਫੋਨ ਤੇ ਆਊਗਾ ਰਾਤ ਨੂੰ ਪਤਾ ਨੀ ਆਊਗਾ ਕੇ ਨਾ ਮਾੜੀ ਮੋਟੀ ਠਾ ਠੰਢ ਹੋਜੇ ਮਾੜੀ ਮੋਟੀ ਦੋ ਕਣੀਆ ਪਾ ਦੇ ਕੋਈ ਪਾਉਣ ਲੱਗ ਜਾਏ ਫਿਰ ਬਾਹਲਾ ਸਿਟ ਦਿੰਦਾ ਰੱਬ ਵੀ।
ਹਾਂ ਐਈ ਆ ਓਦੇ ਵੀ ਮਾੜਾ ਜਿਹਾ ਪੈ ਕੇ ਹਟ ਗਿਆ।
ਹੂੰ, ਸਾਡੇ ਤੇ ਇੱਥੇ ਨੇਰੀ ਵੀ ਬਾਹਲੀ ਭੈੜੀ ਆਉਂਦੀ ਐ ਉਦੇ ਆਈ ਸਾਡੇ ਨਾ ਗਵਾ ਹੱਸਣ ਆਲੀ ਗੱਲ ਨੀ ਹੈਗੀ, ਸਾਡੇ ਨਾ ਵਿਚਾਰੇ ਗੁਆਂਢੀਆਂ ਦੇ ਨਾ ਸ਼ੈਡ ਈ ਉੱਡ ਗਏ ਉੱਡ ਕੇ ਨਾ ਗਲੀ ਚ ਡਿੱਗ ਪਏ। ਪੱਟੇ ਪੱਟ ਤੇ ਆਈ ਸ਼ੈਡੀ ਪਟਾ ਕੇ ਫਿਰ ਸੜ ਤੇ,
ਐਈ ਐ।
ਉਹਨਾਂ ਦਾ ਵਿਚਾਰਿਆਂ ਦਾ ਬਨੇਰਾ ਈ ਹੱਲ ਗਿਆ ਲੋਹੇ ਦੇ ਪਾਏ ਸੀ ਉਹਨਾਂ ਨੇ ਇੰਨੇ ਮਹਿੰਗੇ ਨਾਲੇ।
ਹੂੰ-ਹੂੰ,
ਨੇਰੀ ਨੇ ਮਾਰੇ ਚਲਾ ਕੇ ਨਾਲੇ ਮੇਰੀ ਸਕੂਟਰੀ ਡਿੱਗ ਪਈ ਉ
ਇੰਨਾ ਚੰਗਾ ਗਲੀ ਚ ਡਿੱਗੇ ਆ। ਕਈ ਵਾਰੀ ਤਾਂ
ਗਲੀ ਚ ਗਲੀ ਚ ਵਾਹਵਾ ਕਿਸੇ ਦੇ ਸਿਰ ਸੁਰ ਚ ਨਾ ਵਜੇ ਕੋਈ ਆਉਂਦਾ ਨੀ ਸੀ ਉਹ ਤਾਂ ਬੇ ਕੋਈ ਹੈ ਨੀ ਸੀ ਗਲੀ ਚ ਬਚਤ ਰਹਿ ਗਈ ਉਹਨਾਂ ਕਿਤੇ ਹੂੰ ਬਾਹਵਾ ਨੁਕਸਾਨ ਜਿਹਾ ਹੋ ਗਿਆ ਉਹ ਤੇ ਸੱਚੀ ਮੈਨੂੰ ਲੱਗਦਾ ਮਹੀਨਾ ਕੁ ਹੋ ਗਿਆ ਉਹ ਗੱਲ ਨੂੰ ਪਤਾ ਨੀ। ਇੱਕ ਦਿਨ ਹੋਏ ਨੇ ਉਹਦੇ ਨੇਰੀ ਨੇ ਬਾਵਾ ਨੁਕਸਾਨ ਜਾ ਕਰਤਾ ਸੀਗਾ। ਵਾਲੇ ਤਾਂ ਆਈ ਸੀ ਇੱਥੇ ਮਾਨ ਸਾਦ ਨੇੜੇ ਤੇੜੇ ਪਿੰਡਾਂ ਚ ਵੀ ਬਾਹਲੀ ਆਈ ਸੀ ਕਹਿੰਦੇ ਉਦੋਂ
ਆਈ ਹੋਣੀ ਇੱਥੇ ਵੀ
ਹੂੰ, ਆਈ ਤਾਂ ਹੈਗੀ ਸੀ ਹੁਣ ਜੇ ਪਰ ਫਿਰ ਸੋਡੇ ਮੋੜ ਨਈ ਹੋਣੀ।
ਨਹੀਂ ਆਈ ਸੀ ਬ ਤੇ ਬਹੁਤ ਵਾਰੀ ਆ ਗਈ ਹਨੇਰੀ ਤਾਂ ਹੁਣ ਮੀਂਹ ਨੀ ਪਿਆ ਇੰਨਾ ਹਜੇ। ਨੇਰੀ ਦਾ ਬਾਵਾ
ਸੱਚ ਓਦੇ ਓਦੇ ਤਾਂ ਮੈੈਂਰੇ ਲਵੇ। ਅੱਧੇ ਦਿਨ ਬਾਅਦ ਗੜੇ ਵੀ ਪੈ ਗਏ ਸੀ ਯਾਰ ਇੱਥੇ ਪਹਿਲੀ ਵੀ ਮੈਂ ਤਾਂ ਗੜੇ ਈ ਦੇ ਬਾਹਲੇ ਟਾਈਮ ਬਾਅਦ ਚ ਪਏ ਸੀ ਬਰੀਕ ਬਰੀਕ ਜੇ ਸੀ ਓ ਤਾ ਪਰ
ਹਾਂ ਸੁਣੀ ਸੀਗੀ ਮੈਂ ਵੀ ਗੱਲ ਜੀ
ਹਾਂ
ਹਮ
ਹਮ
ਹੋਰ
ਬਸ ਹੋਰ ਤਾਂ ਠੀਕ ਆ
ਚੱਲ ਚੰਗਾ ਫਿਰ ਬਹੁਤ ਟੈਮ ਹੋ ਗਿਆ ਹੁਣ
ਸਹੀ ਹੱਲ ਮੈਂ ਵੀ ਇਹੀ ਕਹਿਣਾ ਸੀ ਚੰਗਾ ਠੀਕ ਆ ਹੋ ਬਾਏ
ਓਕੇ ਮੈਮ